ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ
ਵਧੀਆ ਤੁਸੀਂ ਸੁਣਾਓ ਹ
ਬਸ ਵਧੀਆ ਕੀ ਕਰਦੇ ਪਏ
ਕੁਛ ਨੀ ਭਾਂਡੇ ਧੋ ਰਹੇ ਸੀ
ਅੱਛਾ ਕੇੜੇ ਦੁਪੈਰ ਦੇ
ਹਾਂਜੀ ਹਾਂਜੀ ਨਹੀਂ ਨਹੀਂ ਸਵੇਰ ਦੇ ਵੀ ਸੀ ਦੁਪੈਰ ਦੇ ਵੀ ਸੀ ਇਕੱਠੇ ਹੀ ਹੈ ਭਾਂਡ
ਅੱਛਾ ਦੁਪੈਰ ਤੇ ਸਵੇਰ ਤੇ ਤੇ ਤੁਹਾਡੇ ਮੰਮੀ ਨੂੰ ਨੀ ਵ ਮਾਂਜਦੇ
ਉਹ ਉਹਨਾਂ ਦੀ ਤਬੀਅਤ ਠੀਕ ਨੀ ਸੀ ਨਾ ਹਜੇ ਅ
ਹੋਰ ਮੰਮੀ ਕੀ ਕਰਦੇ ਪ ਤੁਹਾਡੇ
ਮੰਮੀ ਕੰਮ ਕਰ ਰਹੇ ਨੇ।
ਠੀਕ ਨੇ ਹੋੁਣਾ।
ਮੰਮੀ ਨੂੰ ਕੀ ਹੋਣਾ ਸੀ।
ਤੁਸੀਂ ਕਹਿੰਦੇ ਪਏ ਨਾ ਉਹਨਾ ਦੀ ਤਬੀਅਤ ਠੀਕ ਨਹੀਂ ਸੀ ਮੈਂ ਤਾਂਹ ਭਾਂਡੇ ਮੈਂ ਮਾਂਜਰੀ।
ਹਾਂਜੀ ਹਾਂਜੀ ਠੀਕ ਨੇ ਠੀਕ।
ਕੀ ਗੱਲ ਹੈ ਤੁਸੀਂ ਆਪੇ ਗੱਲ ਕਰਕੇ ਭੁੱਲ ਗਏ ਹੋ।
ਮੇਰੇ ਦਿਮਾਗ ਚੋਂ ਨਿਕਲ ਗਿਆ।
ਅੱਛਾ।
ਹਾਂ।
ਹੋਰ ਫੇਰ ਅੱਜ ਕੀ ਬਣਾਣੇ ਸਬਜ਼ੀ ਸੁਬਜੀ ਤਾਂ ਕੀ ਸੋਚਿਆ ਤੁਸੀਂ।
ਮੰਮੀ ਵੇਖਦੀ ਮੈਂ ਤੇ। ਅਗਰ ਟਬੀਅਤ ਟੁੱਬਤ ਠੀਕ ਨਾ ਹੋਏ ਫਿਰ ਵੇਖਣੀ ਆ ਜਾਂ ਮੰਮੀ ਨਾ ਹੋ।
ਅੱਛਾ ਅੱਛਾ ਇਹ ਸਬਜ਼ੀਆਂ। ਬਹੁਤ ਹੀ ਜ਼ਿਆਦਾ ਜਮ। ਹੋਰ ਇਹਨਾਂ ਸਬਜ਼ੀਆਂ ਨੇ ਤੇ ਅੱਧੇ ਦਿਮਾਗ ਖ਼ਰਾਬਤੇ ਹੋਏ ਨੇ।
ਹਾਂਜੀ ਹਾਂਜੀ ਸਮਝ ਨੀ ਆਉਂਦਾ ਕੀ ਬਣਾਈਏ ਕੀ ਨਹੀਂ ਬਣਾਈਏ।
ਹਾਂ। ਮੰਮੀ ਤੁਹਾਡੀ ਤੁਹਾਡੇ ਨਾਲ ਤੇ ਸਲਾਹ ਕਰਦੇ ਹੀ ਹੋਣੇ ਆ ਕੀ।
ਹਾਂਜੀ ਕਰਦੇ ਹ।
ਅੱਛਾ ਫਰ ਕੀ ਦੱਸਿਆ ਤੁਸੀਂ ਮੰਮੀ ਨੂੰ ਅੱਜ ਕੀ ਬਣਾਣਾ।
ਮੈਂ ਤੇ ਕਹਿ ਰਹੀ ਸੀ ਕੁਛ ਚਟਪਟੀ ਚੀਜ਼ ਬਣਾ ਲਓ।
ਚੱਟਪੱਟੀ ਚੀਜ਼ ਸਬਜ਼ੀਆਂ। ੇ ਤੋਂ ਚੱਟਪਟਾ ਕੁਛ ਵੀ ਨੀ ਹੁੰਦਾ ਸਬਜ਼ੀਆਂ ਚ ਚੱਟਪਟੇ ਹੁੰਦੀ ਹੈ ਇੱਕ। ਅੰਬੀਆਂ ਦੀ ਮਾਣੀ ਤੇ ਅੰਬੀਆਂ ਦਾ ਗੜੰਬਾ।
ਨਹੀਂ ਨਹੀਂ ਇੱਕ ਉਹ ਨੀ ਮੰਨਦਾ ਚ। ਚਲੀ ਚਲੀ ਪਨੀਰ। ਨਹੀਂ ਇ ਨਾਮ ਨੀ ਯਾਦ ਆ ਰਿਹਾ ਮੈਨੂੰ। ਉਹ ਸ਼ਿਮਲਾ ਮਿਰਚ ਪਾ ਕੇ ਪਨੀਰ ਨੂੰ ਫਰਾਈ ਕਰਕੇ।
ਹਾਂ ਬਣਦਾ ਤੇ ਹੈਗਾ ਪਰ ਉਹ ਨਾ ਬਸ ਇਹ ਵ ਇੱਕੋ ਟਾਈਮ। ਥੋੜ੍ਹਾ ਜਿਹਾ ਖਾ ਖਾ ਸਕਦੇ ਹਾਂ। ਉਹ ਨਾ ਰੋਟੀ ਨੀ ਖਾਧੀ ਜਾਂਦੀ ਮਜ਼ੇ ਨਾਲ ਇਨਾ ਹੀ ਉਹ ਨਾ ਰੁੱਖਾ ਖਾਣ ਚ ਵਧੀਆ ਹੁੰਦਾ ਹੈ।
ਮੈਂ ਨਾ ਇੱਕ ਵਾਰ ਖਾਧੇ ਸੀ ਮੇਰੀ ਭੈਣ ਨੇ ਬਣਾਇਆ ਸੀ। ਮੇਰੀ ਭੈਣ ਦਾ ਵਿਆਹ ਹੋ ਗਿਆ ਨਾ ਉਹ ਆਈ ਸੀ ਆਪਣੇ ਸੋ ਰਿਓ ਘਰ। ਫਿਰ ਉਹਨੇ ਬਣਾ ਕੇ ਖਵਾਇਆ ਸੀ ਬਹੁਤ ਵਧੀਆ ਲੱਗੀ ਮੈਨੂੰ ਸੋਚ ਨਾਲ। ਬੈਂਸ ਨਾਲ ਤਿੰਨ ਚਾਰ ਹੋ ਗਿਆ ਸਾਲ ਸੀ।
ਤਾਂ ਉਹ ਫਿਰ ਤੁਹਾਡੀ ਭੈਣ ਨੇ ਬਣਾਇਆ ਸੀ ਤੁਹਾਡੀ ਮੰਮੀ ਨੂੰ ਥੋੜਾ ਆਉਂਦਾ ਹੋਣਾ।
ਨਹੀਂ ਨਹੀਂ ਉਹਨਾਂ ਦੀ ਦੂਜੀ ਕੁੜੀ ਹੈ ਨਾ ਉਹਨਾਂ ਨੂੰ। ਮੇਰੀ। ਹਾਂਜੀ ਹਾਂਜੀ ਮਤਲਬ ਮੈਨੂੰ ਵੀ ਆਉਂਦਾ ਹੈ ਮੇਰੀ ਭੈਣ ਨੇ ਮਨਾਈ ਸੀ ਮੈਂਸੀਖਲਿਪ ਸਤੀ ਵੀ ਮਨਾਉਂ ਹ।
ਅੱਛਾ।
ਹਾਂਜੀ।
ਚਲੋ। ਦੇ ਲੋੋ ਫੇਿਰ ਜਿੱਦਾਂ ਤੁਹਾਡੀ ਮਰਜੀੀ ਹੈਾ ਵੀ ਆ ਬਣਾਣਾ ਤੇ ਹੈ ਹੀ ਆ ਕੁਛ ਨਾ ਕੁਛ। ਚਾਹੇ ਕੁਛ ਵੀ ਬਣਾਓ ਨਹੀਂ ਤੇ ਫੇਰ ਬਾਜ਼ਾਰ ਜਿੰ। ਾਂ ਬਾਹਰ ਹੈ ਬਜ਼ਾਰੋਂ ਲਿਆ ਕੇ ਕੁੱਛ ਨਾ ਕੁਛ ਖਾ ਲੋ।
ਦੀ ਵਾਲਾਂ ਨੀ ਖਾਂਦੇ ਨਾ।
ਹਾਂ ਇਹ ਤਾਂ। ਵੈਸੇ ਤੁਹਾਨੂੰ ਕਿਹੜੀ ਕਿਹੜੀ ਸਬਜ਼ੀ ਆਉਂਦੀ ਬਣਾਣੀ।
ਮੈਂ ਭਿੰਡੀ ਬਣਾ ਲੈਂਦੀ ਹ ਪਰ ਮੈਂ ਬਣਾਈ ਸੀ ਮੰਮੀ ਪਿੱਛੋਂ ਗਹੀਦੀ ਸੀ। ਉਹ ਸਹੀ ਨਹੀਂੀ ਬਨੀ ਲੈਸ ਮਾਨ ਛੱਡੇ ਉਹਨੇ।
ਅੱਛਾ ਨਹੀਂ ਨਹੀਂ ਲੇਸ। ਨਾ ਸਬਜ਼ੀ ਜਿਹੜੀ ਭਿੰਡੀ ਹੁੰਦੀ ਹੈ ਨਾ। ਲੇਸ ਤੇ ਮਾਰਦੀ ਮਾਰਦੀ।
ਹਾਂਜੀ ਹਾਂਜੀ।
ਇਹਨੂੰ ਨਾ ਤੇਲ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਨਾ ਇਹਨੂੰ ਭਿੰਡੀ ਨੂੰ ਪਾ ਦਦਾ ਹੈ। ਇਹਨਾਂ ਨਾ ਥੋੜੀ ਥੋੜੀ ਦੇਰ। ਥੋੜੀ ਥੋੜ੍ਹੀ ਦੇਰ ਬਾਅਦ ਹਲਾਉਂਦੇ ਰਹੀਦਾ ਵਾ ਜਦ ਤ ਕਿ ਇਹਦੀ ਲੇਸ। ਖਤਮ ਨਾ ਨਾ ਹੋਏ ਤੇ ਤਦ ਤੱਕ ਪਿਆਜ ਨਹੀਂੀ ਪਾਾਂਦੇ।
ਉਹ ਮੈਂ ਪਤਾ ਕੀ ਕੀਤਾ ਜੀ ਮੈਂ ਤੇਲ ਗਰਮ ਹੋ ਗਿਆ ਪੂਰਾ ਤੇ ਮੈਂ ਭਿੰਡੀਆਂ ਪਾ ਦਿੱ। ਫਿਰ ਭਿੰਡੀਆਂ ਨੂੰ ਥੋੜੀ ਦੇਰ ਇੱਕ ਦੋ ਕੜਛੀ ਮਾਰੀ।
ਅੱਛਾ।
ਉਸ ਤੋਂ ਬਾਅਦ ਫੇਿਰ ਮੈਂ ਪਿਆਜ ਪਾ ਦ ਜਦੋਂ ਸਾਰੀ ਤੇਲ ਵਿੱਚ ਫਰਾਈ ਹੋ ਗਈ ਸੀੀਣੀ।
ਹਮ।
ਉਹ ਮੈਂ ਪਿਆਜ ਪਾ ਕੇ ਫੇਰ ਮੈਂ ਨਮਕ ਮਿਰਚ ਪਾ ਤਾ। ਉਹ ਲੈਸ ਛੱਡ ਗੇ।
ਉਹ ਬਸ ਤਾਂ ਹੀ ਨਾ ਇੰਨੀ ਜਲਦੀ। ਪਿਆਜ ਨੀ ਪਾਈ ਦੇ ਉਹ ਤੂੰ ਗ਼ਲਤੀ ਕਰਤੀ ਨਾ। ਕੁਛ ਜਾਂ ਫੇਰ ਨਾ ਪਤਾ ਕੀ ਕਦੇ ਪਿੰਡੀ ਨੂੰ ਭੁੰਦਿਆ ਭੁੰਦਿਆਂ ਨਾ ਅੱਧਾ ਨਿੰਬੂ ਪਾ ਦੋ।
ਉਹ ਮੈਂ ਪਾਇਆ ਸੀ ਅੱਧਨ ਅੱਧ ਨਿੰਬੂ ਪਰਲੇਸ ਨ ਮਿੱਟੀ ਹੋ ਗਈ।
ਨਹੀਂ ਨਿੰਬੂ ਨਾਲ ਤਾਂ ਲੇਸ ਖ਼ਤਮ ਹੋ ਜਾਂਦੀ ਆ ਤੁਸੀਂ ਪਿਆਜ ਪਾਤੇ ਹੋਣੇ ਆ ਨਾ ਤਾਂ ਨੀ ਖ਼ਤਮ ਹੋਈ।
ਹਾਂਜੀ ਪਿਆਸ ਸਾਰੀ ਭਿੰਡੀ ਵੀ ਜ਼ਿਆਦਾ ਪਿਆਜ ਪਊਜ ਪਾਤਾ ਸੀ ਨਾ। ਮਸਾਲੇ ਪਾਤੇ ਸੀ ਉਸ ਤੋਂ ਬਾਅਦ ਪਾਏ ਸੀ ਮੈਂ ਹੁਣ।
ਬਸ ਹੁਣ ਤੁਸੀਂ ਨਾ ਅੱਗੇ ਤੋਂ ਧਿਆਨ ਰੱਖਣਾ ਜਦੋਂ ਵੀ ਪਿੰ। ਡ ਬਣਾਓ ਨਾ ਪਹਿਲੇ ਉਹਨੂੰ ਚੰਗੀ ਤਰ੍ਹਾਂ ਭੁੰਨਦੇ ਰਵੋ ਕੱਲੀ ਨੂੰ। ਭਿੰਡੀ ਨੂੰ ਜਦ ਤੱਕ ਉਹ ਤੇਲ ਨਾ ੱਟੇ। ਹਾਂ ਆਹੋ ਏਦਾਂ ਹੀ ਐ ਬਸ ਬਣਾਵੋ ਤਾਂ ਹੀ ਜਾ ਚ ਆਦੀ ਹੈ ਬਣਾਉਦੇ ਰਹੋਗੇ ਫੇਰ। ਤੇ ਆਪਣੇ ਆਪ ਤੁਹਾਨੂੰ ਜਾਚ ਆ ਜਾੇਗੀ।
ਹਾਂ।
ਇੱਕ ਦਿਨ ਨਾ ਮੇਰੀ ਵੱਡੀ ਕੁੜੀ ਜਿਹੜੀ ਵਿਆਹੀ ਸੀ ਹੈ ਨਾ।
ਹਾਂਜੀ ਹਾਂਜੀ।
ਉਹ ਮੈਂ ਮੈਂ ਉੱਥੇ ਗਈ ਰ ਸੀ ਪੰਜਾਬ ਵਿੱਚ। ਤੇ ਮੈਨੂੰ ਉੱਥੇ ਫੋਨ ਕਰਕੇ ਪੁੱਛਦੀ ਪਈ ਸੀ ਮੰਮੀ। ਅਹ ਉਹ ਵਾਲੇ ਜਿਹੜੇ ਕਰੇਲੇ ਨੀ ਹੁੰਦੇ ਮਸਾਲੇ ਵਾਲੇ।
ਹਾਂਜੀ।
ਕਰੇਲੇ ਤੇ ਜਿਹੜੇ ਬੈਂਗਣ ਹੁੰਦੇ ਭਰਮੇ ਬੈਂਗਣ ਉਹ ਕਿੱਦਾਂ ਬਨਾਉਂਦੇ ਨੇ।
ਹਾਂਜੀ।
ਫੇਿਰ ਮੈਂ ਉਹਨੂੰ ਨਾ ਸਾਰਾ ਸਮਝਾਇਆ ਫੋਨ ਚ।
ਅੱਛਾ ਹਾਂਜੀ।
ਉਹਨੇ ਨਾ ਫੇਿਰ ਬੈਂਗਣ ਬਣਾਏ ਉਸੇ ਉਸੇ ਤਰ੍ਹਾਂ ਜਿੱਦਾਂ ਮੈਂ ਉਹਨੂੰ ਦੱਸਿਆ ਭਰੇ ਭਰੇ ਹੋਏ ਬੈਂਗਣ।
ਹਾਂਜੀ
ਉਹ ਨਾ ਪਤਾ ਕੀ ਕਰਨ ਲੱਗੀ ਸੀ ਉਹਦੀ, ਉਹਦੀ ਸੱਸ ਨਾ ਕੀ ਕਰਨ ਲੱਗੀ ਜਿੱਦਾਂ ਭਰੇ ਹੋਏ ਬੈਂਗਣ ਬਣਦੇ ਨੇ ਮਸਾਲਾ ਪੀਸ ਕੇ ਉਹਨੂੰ ਕੱਟ-ਕੱਟ ਕੇ ਤੇ ਭਾਰਦੀ ਦੇ, ਦੇ ਕੱਚਾ ਮਸਾਲਾ ਹੀ। ਤੇ ਉਹ ਪਤਾ ਕੀ ਕਰਨ ਲੱਗੀ ਉਹਦੀ ਸੱਸ ਉਹ ਉਹਨੇ ਨਾ ਵੱਖਰਾ ਮਸਾਲਾ ਵੀ ਬਣਾ ਲਿਆ।
ਅੱਛਾ
ਉਹਨਾਂ ਸੋਚਿਆ ਕਿ ਕਿਤੇ ਵੱਖਰਾ ਮਸਾਲਾ ਵੀ ਭੁੰਨ ਕੇ ਪਾਉਂਦੇ ਨੇ ਤੇ ਵਿੱਚ ਵੀ ਮਸਾਲਾ ਭਰਦੇ ਨੇ।
ਅੱਛਾ
ਤੇ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਨਈਂ-ਨਈਂ ਏਦਾਂ ਨੀ ਕਰਦੇ ਮਸਾਲਾ ਹਮੇਸ਼ਾ ਵਿੱਚ ਭਰ ਕੇ ਫੇਰ ਉਹਨੂੰ ਤੇਲ ਵਿੱਚ ਸੁੱਟ ਦਿੰਦੇ ਨੇ ਬਸ। ਤੇਲ ਸਾੜ ਕੇ ਨਾ ਉਹਨੂੰ ਤੇਲ ਵਿੱਚ ਪਾ ਦਿੰਦੇ ਨੇ ਤੇ ਅੱਧੀ ਇੱਕ ਕੋਲੀ ਅੱਧੀ ਕੋਲੀ ਪਾਣੀ ਦੀ ਪਾ ਕੇ ਉਹਨੂੰ ਢੱਕ ਦੇਣਾ ਬਸ। ਤੇ ਥੋੜ੍ਹੀ ਦੇਰ ਬਾਦ ਉਹਨੂੰ ਪੜਤਦੇ ਰਹਿਣਾ ਬਸ ਬੈਂਗਨ ਬਣ ਜਾਂਦੇ ਆ ਉਹ।
ਅੱਛਾ ਤੇ ਨਮਕ ਮਸਾਲੇ ਨੀ ਪਾਣੇ ਹੁੰਦੇ ਬਾਦ ਚ।
ਨਾ-ਨਾ ਉਹ ਤੇ ਜਦੋਂ ਅਸੀਂ ਮਸਾਲਾ ਪਿਆਜ ਪੀਸਣੀ ਆ ਨਾ ਅਸੀ ਉਹਦੇ ਵਿੱਚ ਹੀ ਸਾਰਾ ਕੁਛ ਪਾ ਲੈਣਾ ਹਲਦੀ, ਨਮਕ, ਮਿਰਚ ਹਲਦੀ ਨੀ ਜਾਦਾ ਪਾਣੀ ਕਿਉਂਕਿ ਬੈਂਗਨ ਗਰਮ ਹੁੰਦੇ ਨੇ ਤੇ ਅ ਲੂਣ, ਮਿਰ ਚ ਮਸਾਲਾ, ਆਮਚੂਰ, ਸੁੱਕਾ-ਧਨੀਆ ਐ ਸਾਰਾ ਕੁਛ ਨਾ ਏਹੀ ਪਿਆਜਾਂ ਵਿੱਚ ਪਾ ਲੈਣੈ।
ਅੱਛਾ ਜੀ।
ਤੇ ਪਿਆਜਾਂ ਨੂੰ ਨਾ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲੈਣਾ। ਮਿਕਸ ਕਰਕੇ ਓਨੂੰ ਬੈਂਗਣਾ ਵਿੱਚ ਭਰ ਦੇਣੈ।
ਬੈਂਗਣਾ ਵਿੱਚ ਭਰ ਕੇ ਤੇ ਬਸ ਨ ਤੇਲ ਸਾੜ ਕੇ ਓਦੇ ਵਿੱਚ ਪਾ ਦੇਣਾ।
ਠੀਕ ਹੈ ਜੀ।
ਬਸ ਇੱਕ ਕੋਲੀ ਪਾਣੀ ਪਾ ਕੇ ਤੇ ਓਨੂੰ ਢੱਕ ਦੇਣਾ।
ਅੱਛਾ ਜੀ।
ਬਸ ਏਦਾਂ ਬਣਦੇ ਐ।
ਤੁਸੀਂ ਕਿਦਅ ਕਿਦੇ ਕੋਲ ਸ਼ਿੱਖਿਆ ਸੀ ਐ।
ਮੈਂ ਨਾ ਮ ਸਿੱਖਿਆ ਤੇ ਕਿਸੇ ਕੋਲ ਨੀ, ਮੈਂ ਬਸ ਅਪਣੀ ਮੰਮੀ ਨੂੰ ਦੇਖਦੀ ਹੁੰਦੀ ਸੀ ਮੇਰੀ ਮੰਮੀ ਏਸ ਤਰ੍ਹਾਂ ਬਣਾਦੇ ਹੋੰਦੇ।
ਤੁਹਾਡੀ ਮੰਮੀ ਹੈਗੀ ਏ ਹੁਣ?
ਨਹੀਂ ਹੁਣ ਤਾ ਨੀ ਹੈਗੇ ਬਸ ਕੀ ਕਰੀਏ, ਯਾਦ ਤੇ ਬੜੀ ਆੰਦੀ ਐ। ਬੜੀ ਆੰਦੀ ਏ ਯਾਦ ਬਸ ਕੀ ਕਰੀਏ ਹੁਣ ਰੱਬ ਨਾਲ ਲੜਿਆ ਵੀ ਨੀ ਜਾਂਦਾ।
ਹਾਂਜੀ ਹੂੰ ਓਨਾਂ ਦੀ ਲਿੱਖੀ ਏਨੀ ਸੀ।
ਹਾਂ, ਬਸ ਕੀ ਕਰੀਏ? ਕਿਸਮਤ ਸੀ ਨਹੀਂ ਹੀ ਹੈਗਾ ਸਾਡੇ ਉਨਾਂ ਦਾ ਪਿਆਰ ਨਾ ਮੇਰੇ ਬੱਚਿਆਂ ਦੇ ਕਿਸਮਤ ਤੇ ਹੀ। ਦਾ ਨਾਨੀ ਦਾ ਪਿਆਰ ਲੇਣਾ।
ਹਉਂ ਚਲੋ ਕੋਈ ਨੀ।
ਥੋੜਾ ਟਾਈਮ ਹੋ ਗਿਆ ਓਹ ਵੀ ਵਿਚਾਰੇ ਚਲੇ ਗਏ।
ਚਲੋ ਕੋਈ ਨਾ ਉੰਦਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਜਿੱਥੇ ਵੀ ਹੈਗੇ ਨੇ ਓਹ।
ਹਾਂ, ਏ ਤੇ ਹੈ।
ਹੋਰ, ਤੁਸੀਂ ਸੁਣਾਓ ਅੱਜ-ਕੱਲ੍ਹ ਕੀ ਕਰਦੇ ਪਏ ਔ?
ਅੱਜ-ਕੱਲ ਬਸ ਕੁਛ ਨੀ ਹਾਲੇ ਤੇ ਘਰ ਈ ਆ, ਮੈਂ ਜੋਬ ਕਾਰਦੀ ਸੀ।
ਅੱਛਾ, ਤੇ ਤੁਹੀਂ ਜੋਬ ਕਿਓਂ ਛੱਡਤੀ ਫੇਰ?
ਹਾਂਜੀ,
ਜੋਪ ਕਿਉ ਛੱਡ ਦਿੱਤੀ ਤੁਹੀਂ ਮੈਂ ਕਿਆ।
ਉਹ ਨਾਂ ਮੇਰੀ ਭੈਣ ਦਾ ਵਿਆ ਸੀ।
ਅੱਛਾ।
ਤੇ ਪੈਲੇ ਤੇ ਮਾਲਕ ਨੇ ਹਾਂ ਕਰਤੀ ਸੀ ਛੁੱਟੀਆਂ ਦੇਣ ਦੀ।
ਹੂੰ।
ਤੇ ਬਾਦ ਚ ਜੇੜੀ ਮਨੇਜਰ ਸੀ ਨਾ ਸਾਡੇ ਉਤੇ
ਅੱਛਾ।
ਤੇ ਓਹ ਕੈੰਦੀ ਕਿ ਅੱਧਾ ਦਿਨ ਲਾ ਕੇ ਜਾਇਆ ਜਾਓ। ਤੇ ਫੇਰ ਮੈਂ ਸੋਚਿਆ ਚਲੋ ਅੱਜ ਦਾ ਦਿਨ ਵੀ ਲਾ ਜੀ ਏ। ਕੋਈ ਗੱਲ ਨੀ ਔਖਾ-ਸੋਖਾ ਟੈਮ ਕੱਢ ਕੇ। ਤੇ ਮੈਂ ਕਿਆ ਵੀ ਅੱਧੇ ਦਿਨ ਦੇ ਪੈਹੇ ਦੋਗੇ, ਓਹ ਕੈੰਦੀ ਪੈਹੇ ਪੂਰੇ ਦਿਨ ਦੇ ਕੱਟੇ ਗੇ, ਹੁਣ ਤੁਸੀਂ ਐ ਵੇਖੋ ਅੱਧਾ ਦਿਨ ਵੀ ਕੱਢਣਾ
ਦੱਸ, ਇਸ ਤਰ੍ਹਾਂ ਥੋੜ੍ਹਾ ਕੋਈ ਹੁੰਦਾ ਐ।
ਹਾਂਜੀ, ਤੇ ਨਾਲੇ ਥੋੜੀ ਜਿ ਓਵੀ ਜਿਦਬਾਜੀ ਵੀ ਕਰਨ ਲੱਗ ਗੇ ਸੀ।
ਹੂੰ, ਆਪਣੇ ਘਰ ਦਾ ਵਿਆ ਬੰਦੇ ਨੇ ਦਸ ਛੁੱਟੀਆਂ ਤੇ ਲੇਣੀਆਂ ਹੀ ਐ।
ਹਾਂਜੀ ਨਾਲੇ ਥੋੜ੍ਹੀ ਜਿੱਦਬਾਜ਼ੀ ਵੀ ਕਰਨ ਲੱਗ ਸੀ ਕਿ ਮੈਨੂੰ ਵੀ ਵਿਆ ਚ ਬੂਲਾਏਗੀ ਤੇ ਮੈਂ ਛੁੱਟੀ ਦਵਾਂਗੀ।
ਅੱਛਾ, ਚੱਲ ਤੁਹੀਂ ਵਿਆ ਚ ਬੁਲਾ ਲੈਂਦੇ।
ਤੇ ਵੇਖੋ ਨਾ ਤੁਸੀਂ ਉਹ ਉਹਨੂੰ ਉਹਨਾਂ ਨੂੰ ਇੱਕ ਮਹੀਨੇ ਹੋਏ ਸੀ ਆਏ ਨੂੰ ਕੰਪਨੀ ਸੀ ਤੇ ਜਿਹੜਾ ਹੋਰ ਸਟਾਫ ਐ ਉਹਨਾਂ ਨੂੰ ਨਾ ਬੁਲਾਈਏ ਤੇ ਇੱਕ ਮਹੀਨਾ ਜਿਹੜੇ ਆਈ ਇੱਕ ਮਹੀਨਾ ਜਿਹਨੂੰ ਹੋਇਆ ਆਈ ਨੂੰ ਓਨੂੰ ਬੁਲਾ ਲਿਓ ਉਹ ਵੀ ਤੈਨੂੰ ਚੰਗਾ ਲੱਗਦਾ ਐ ਨਾ
ਹਾਂ ਇਹ ਤੇ ਐ ਉਹ ਵੀ ਨੀ, ਚੰਗਾ ਲੱਗਦਾ।
ਹਾਂਜੀ
ਭਲੇ ਇਹ ਕੀ ਗੱਲ ਹੋਈ ਵੀ ਇਹ ਤੇ ਦੇਖੋ ਆਪਣੇ ਮਰਜ਼ੀ ਐ ਇਨਸਾਨ ਦੀ ਬੁਲਾਣਾ ਜਾਂ ਨਹੀਂ ਬੁਲਾਉਣਾ। ਵਿਆਹ ਚ ਬੁਲਾਓ ਤੇ, ਹਾਂ ਹਾਂ, ਹਜੇ ਇੱਕ ਮਹੀਨਾ ਹੋਇਆ ਆਈ ਨੂੰ ਤੇ ਆਪਣਾ ਵੱਡਾ
ਹਾਂਜੀ,
ਚਲੋ ਕੋਈ ਨੀ ਮਿਲ ਜੇ ਗੀ ਆਪੇ ਹੋਰ, ਕਦੀ ਨਾ ਕਦੀ ਤੇ ਰੱਬ ਸੁਣੇਗਾ ਈ ਤੁਹਾਡੀ। ਤੁਸੀਂ ਨਾ ਐਦਾ ਕਰਿਆ ਕਰੋ, ਸਵੇਰੇ ਨਾ ਉੱਠ ਕੇ ਜਲਦੀ ਸ਼ਿਵਜੀ ਦੇ ਜਲ ਚੜਾ ਕੇ ਆਇਆ ਕਰੋ।
ਹਾਂਜੀ ਮੈਂ ਬੜੀ ਕੋਸ਼ਿਸ਼ ਕਰਨ ਦੀ ਆ ਪਰ ਉੱਠਿਆ ਨੀ ਜਾਂਦਾ ਮੇਰੇ ਕੋਲੋ
ਨਹੀਂ-ਨਹੀਂ ਕੋਸ਼ਿਸ਼ ਨਹੀਂ ਐ ਇਹ ਨਾ ਨਿਯਮ ਤੁਸੀਂ ਬਣਾਓਗੇ ਤਾਂ ਜ਼ਰੂਰ ਬਣੇਗਾ।
ਹਾਂਜੀ
ਨਹੀਂ
ਚਲੋ ਠੀਕ ਹੈ ਭੈਣ ਜ ਜੀ ਮੈਂ ਨਾ ਜਰਾ ਭਾਂਡੇ ਮਾਂਜ ਰਈ ਸੀ